ਹਾਂ ਉਹ ਭਾਈ ਸਾਹਿਬ ਕਿੱਥੇ ਨੇ
ਉਹ ਭਾਈ ਸਾਹਿਬ ਨਾ ਬਾਜ਼ਾਰ ਗਏ ਨੇ
ਅੱਛਾ ਫੇਰ ਕਿਸ ਲੇ ਆਨਗੇ
ਉਹ ਲੱਗ ਜਾਏਗਾ ਉਹਨਾ ਨੂੰ ਟਾਈਮ ਥੋੜਾ ਹੁਨੇ ਗਏ ਨੇ ਨਾ
ਤੇ ਤੁਸੀਂ ਕੌਨ ਬੋਲ ਰਹੇ ਹੋ
ਮੈਂ ਉਹਨਾਂ ਦੀ ਭੈਨ ਬੋਲ ਰਹੀ ਹਾਂ
ਓਹ ਹੋ ਠੀਕ
ਹਾਂਜੀ ਸਤਿ ਸ੍ਰੀ ਕਾਲ ਹਾਂਜੀ ਵਧੀਆ ਤੁਸੀਂ ਸੁਨਾਓ
ਬਸ ਵਧੀਆ ਤੁਸੀਂ ਸੁਨਾਓ ਕੀ ਕਰ ਰਹੇ ਹੋ ਅੱਜ ਕੱਲ੍ਹ
ਮੈਂ ਤੇ ਪੜ੍ਹਾਈ ਕਰ ਰਹੀ ਹਾਂ ਅਜੇ ਮੇਰੀ ਪੜ੍ਹਾਈ ਚੱਲ ਰਹੀ ਹੈ
ਅੱਛਾ
ਹਾਂਜੀ ਮੈਂ ਬੀ ਸੀ ਏ ਕਰੀ ਹਾਂ ਕੰਪਿਊਟਰ ਐਪਲੀਕੇਸ਼ਨ ਹਾਂਜੀ
ਠੀਕ ਠੀਕ ਐਹਦੇ ਵਿੱਚ ਕੀ ਸਕੋਪ ਏ ਕਿਹੜੇ-ਕਿਹੜੇ ਫੀਲਡ ਵਿੱਚ, ਮੇ ਹੁੰਦੇ ਨੇ ਚਾਂਸ।
ਇਹਦੇ 'ਚ ਡੇਟਾ ਸਾਇੰਸ, ਸੋਫਟਵੇਅਰ ਇੰਜਨਅਰ ਇਹ ਸਭ ਬਨ ਸਕਦੇ ਸੋਫਟਵੇਅਰ ਸਾਇਂਟਿਸਟ ਮਤਲਬ ਐਵੇਂ ਹੁੰਦਾ ਬਹੋਤ ਕੁਛ ਓਦੇ ਚ ਹਾਂਜੀ ਕੰਪਿਊਟਰ ਦੇ ਰਿਲੇਟਿਡ ਹੁੰਦਾ ਸਭ ਕੁਛ
ਤੇ ਲੋਕਲ ਈ ਕੋਲੇਜ ਵਿੱਚ ਜਾ ਰਹੇ ਹੋ ਯਾਂ ਸ਼ਹਿਰੋਂ ਬਾਹਰ ਕਿਤੇ ਜਾਂਦੇ ਹੋ
ਲੋਕਲ ਹੀ ਜਾ ਰਹੇ ਆ ਫਿਰ ਸ਼ਹਿਰੋ ਬਾਹਰ ਤੇ ਔਖਾ ਹੋ ਜਾਂਦਾ ਨਾ ਫਿਰ ਰਹਿਣਾ ਤੇ ਹੋਰ ਸਭ ਕੁਛ
ਹਾਂ ਉਹ ਵੀ ਗੱਲ ਠੀਕ ਏ
ਹਾਂਜੀ
ਹੋਰ ਭਰਾ ਫਿਰ ਕੀ ਕਰ ਰਿਹਾ ਅੱਜਕੱਲ੍ਹ ਘਰ।
ਭਰਾ ਦੀ ਹੁਣੇ ਈ ਅਹ ਪਲੱਸ ਟੂ ਹੋਈ ਹੈ ਤੇ ਹੁਣ ਦੇਖਦੇ ਆ ਕੀ ਕਰ ਰਹੇ ਉਹ।
ਠੀਕ ਹੈ।
ਹਾਂਜੀ ਤੁਸੀਂ ਠੀਕ ਹੋ?
ਹਾਂ ਵਧੀਆ, ਤੇ ਪਾਪਾ ਤੁਹਾਡੇ ਅੱਜ ਕੱਲ੍ਹ ਕੀ ਕਰ ਰਹੇ ਨੇ?
ਪਾਪਾ ਤੇ ਤੇ ਦੇਖੋ ਉਹ ਆ ਕੀਰਤਨ ਵਗੈਰਾ ਤਾਂ ਕੰਮ ਐ ਤੇ ਕਰਦੇ ਨੇ ਉਹੀ, ਪ੍ਰੋਗਰਾਮ ਵਗੈਰਾ। ਹਾਂਜੀ ਬਹੁਤ ਵਧੀਆ ਚੱਲ ਰਿਹਾ।
ਅੱਛਾ ਤੇ ਕਿਤੇ ਡਿਊਟੀ ਕਰਦੇ ਨੇ ਜਾਂ ਖੁੱਲੇ, ਆਜ਼ਾਦ?
ਨਹੀਂ ਡਿਊਟੀ ਵੀ ਕਰਦੇ ਨੇ, ਤੇ ਜਾਂਦੇ ਵੀ ਰਹਿੰਦੇ ਨੇ ਵੈਸੇ ਵੀ ਬਾਹਰ। ਆਜ਼ਾਦ ਵੀ ਨੇ ਤੇ ਡਿਊਟੀ ਵੀ ਕਰਦੇ ਨੇ।
ਠੀਕ ਹੈ ਠੀਕ ਹੈ, ਤੇ ਕੀ ਮਤਲਬ ਸੈਲਰੀ ਸੁੂਲਰੀ ਠੀਕ ਮਿਲਦੀ ਹੈ?
ਹਾਂਜੀ ਮਿਲ ਜਾਂਦੀ ਹੈ ਬਸ, ਠੀਕ ਹੈ। ਚੱਲ ਰਿਹਾ ਕੰਮ, ਹਾਂਜੀ।
ਠੀਕ ਹੈ, ਤੇ ਅਸੀਂ ਘਰ ਆਪਣਾ ਮਕਾਨ ਦਾ ਮਹੂਰਤ ਸੋਚ ਰਿਹਾ ਕਰਾਣ ਦੀ। ਨੋਵੇਸ਼ਨ ਕੀਤਾ ਨਾ ਹਾਂ, ਤੇ ਪੁੱਛਣਾ ਪਾਪਾ ਪਾਪਾ ਨੂੰ, ਹਾਂ ਪੁੱਛਣਾ ਪਾਪਾ ਨੂੰ ਤੁਹਾਨੂੰ ਵੀ ਬੁਲਾਵਾਂਗੇ ਅਸੀਂ। ਜਦੋਂ ਰੱਖਾਂਗੇ ਪ੍ਰੋਗਰਾਮ ਨਾ ਤੇ ਪਾਪਾ ਨੂੰ ਪੁੱਛਣਾ ਕੀ ਭੇਟਾ ਕਿੰਨੀ।
ਕੋਈ ਨੀ ਕੰਗ੍ਰੈਚੂਲੇਸ਼ਨਸ ਤੁਹਾਨੂੰ।
ਹਾਂ ਥੈਂਕ ਯੂ।
ਹਾਂਜੀ ਕੋਈ ਨੀ ਪੁੱਛਾਂਗੇ, ਠੀਕ ਹੈ।
ਪਾਪਾ ਨੂੰ ਪੁੱਛ ਕੇ ਨਾ ਮੈਨੂੰ ਦੱਸੋ, ਬਾਈ ਕੀ ਭੇਟਾ ਲੈਣਗੇ। ਮਕਾਨ ਦੇ ਮਹੂਰਤ ਦੀ।
ਠੀਕ ਏ ਕੋਈ ਗੱਲ ਨੀ ਕੋਈ ਗੱਲ ਨੀ ਕਦੋਂ ਕਰਾਓਗੇ?
ਦੇਖ ਰਹੇ ਆ ਹੋਰ ਇੱਕ ਇੱਕ ਡੇਢ ਮਹੀਨੇ ਤੱਕ ਅਸੀਂ ਪਲਾਨਿੰਗ ਕਰ ਰਹੇ।
ਨਹੀਂ ਫੇਰ ਉਹਨਾਂ ਕੋਲ ਟਾਈਮ ਨੀ ਹੁੰਦਾ ਨਾ ਫੇਰ ਉਹਨਾ ਨੂੰ ਵੀ ਫਿਰ ਡੇਟ
ਹਾਂ ਉਹਨਾਂ ਦੇ ਫਿਰ ਹਾਂ ਪ੍ਰੋਗਰਾਮ ਵਗੈਰਾ ਵੀ ਉਹਨਾਂ ਦੇ ਚਲਦੇ ਰਹਿੰਦੇ ਹੋਣੇ ਨੇ ਨਾ।
ਹਾਂਜੀ
ਠੀਕ ਠੀਕ ਕੋਈ ਨੀ ਮੈਂ ਘਰ ਗੱਲ ਕਰਕੇ ਨਾ, ਤੇ ਫਿਰ ਮੈਂ ਤੁਹਾਨੂੰ ਦੱਸਣ।
ਹਾਂਜੀ ਠੀਕ ਹੈ ਕੋਈ ਨੀ ਦੱਸਣਾ।
ਐਕਚੁਲੀ ਮੈਂ ਮੈਂ ਬਾਈ ਸਾਹਿਬ ਨਾਲ ਤੁਹਾਡੇ ਬ੍ਰਦਰ ਨਾਲ ਹੀ ਗੱਲ ਕਰਨੀ ਸੀ। ਹੂੰ ਚਲੋ ਤੁਹਾਡੇ ਨਾਲ ਹੀ ਹੁਣ ਗੱਲ ਹੋ ਗਈ ਹੈ।
ਕੋਈ ਨੀ ਮੈਂ ਕਹਿ ਦਾਂਗੀ ਪਾਪਾ ਨੂੰ, ਤੁਹਾਡੇ ਨਾਲ ਗੱਲ ਕਰ ਲੈਣਗੇ ਨਾ।
ਤੁਸੀਂ ਹੂੰ ਠੀਕ ਹੈ, ਹੋਰ ਫੇਰ ਰੋਟੀ ਪਾਣੀ ਛਕ ਲਿਆ?
ਹਾਂਜੀ। ਛਕ ਲਿਆ। ਤੁਸੀਂ?
ਹਾਂ। ਕੀ ਬਣਾਇਆ ਸੀ ਪਰ ਅਜ?
ਅਸੀਂ, ਅਹ ਪਕੌੜੀਆਂ, ਬਨਾਈਆਂ ਸੀ, ਜੀ।
ਪਕੌੜੀਆਂ ਬੂੰਦੀ ਜੀ। ਹਹ ਉਹਦੀ ਸਬਜ਼ੀ, ਹਹ ਉਹਦੀ ਸਬਜ਼ੀ ਬਹੁਤ ਵ- ਵਧੀਆ ਬਣਦੀ ਹੈ।
ਹਾਂਜੀ ਉਹ ਫੇਰ ਹਲਕਾ-ਫੁਲਕਾ ਹੀ ਖਾਣ ਵਾਸ ਤੇ ਬਣਾਇਆ ਸੀ ਨਾ ਕਿਉਂਕਿ ਦੁਪਹਿਰੇ ਖਾ ਲਈ ਸੀ ਵਧੀਆ ਰੋਟੀ।
ਹੂੰ ਦਿਨੇ ਕੀ ਬਣਾਇਆ ਸੀ ਰਾਜਮਾਂ ਚੌਲ?
ਹਾਂਜੀ-ਹਾਂਜੀ
ਹਾਂ ਮੈਨੂੰ ਪਤਾ ਲੱਗਾ ਸੀ।
ਹਾਂਜੀ ਤੁਹਾਡੀ ਗੱਲ ਹੋਈ ਹੋਣੀ ਹੈ ਨਾ।
ਹਾਂ
ਹਾਂ ਬਸ ਫੇਰ ਉਹ ਫਿਰ ਹੈਵੀ ਹੋ ਜਾਂਦਾ ਫਿਰ ਰਾਤੀ ਭੁੱਖ ਦੀ ਲੱਗੀ ਇਸ ਲਈ ਫਿਰ ਹਲਕਾ-ਫੁਲਕਾ ਬਣਾ ਲਿਆ ਸੀ।
ਹੂੰ। ਤੇ ਤੁਸੀਂ ਵੀ ਸਿੱਖ ਰਹੇ ਹੋ? ਪਾਪਾ ਕੋਲੋਂ ਮਿਊਜਿਕ।
ਅ ਕਦੀ ਕਦਾਰ, ਸਿੱਖ ਲੈਂਦੇ ਹਾਂ। ਵੈਸੇ ਰੈਗੂਲਰਲੀ ਨੀ, ਸਿੱਖ ਰਹੇ ਹਜੇ। ਪੜਾਈ ਦਾ ਹੈਗਾ ਨਾ। ਤੇ ਪੇਪਰ ਹੁਣੇ ਖਤਮ ਹੋਏ ਨੇ। ਇਸ ਲਈ। ਰੈਗੂਲਰ ਨਹੀਂ ਹੈ, ਕੁਛ। ਕਦੀ ਕਦਾਰ, ਸ- ਲੈਂਦੇ ਆ। ਕੁਛ ਥੋੜਾ ਬਹੁਤ, ਜੋ ਵੀ ਸਿਖਾਉਣ ਪਾਪਾ।
ਠੀਕ- ਠੀਕ। ਨਹੀਂ ਮਿਊਜਿਕ ਵਰਗੀ, ਤਾਂ ਕੋਈ ਚੀਜ਼ ਹੀ, ਨਹੀਂ।
ਹਾਂਜੀ- ਹਾਂਜੀ। ਉਹ ਤੇ, ਜਿਤਨਾ। ਹਾਂਜੀ।
ਛੁਟਦਾ ਨਹੀਂ, ਫੇਰ।
ਸਹੀ ਗੱਲ ਏ। ਜਿਤਨਾ ਮਤਲਬ ਸਿੱਖ ਲੋਓ, ਉਤਨਾ ਘੱਟ ਹੈ, ਮਿਊਜਿਕ।
ਔਨਾ ਹੀ ਕੱਟ ਹੈ। ਮਿਊਜਿਕ ਦਾ ਤਾਂ, ਕੋਈ ਐਂਡ ਹੀ ਨੀ ਹੈਗਾ।
ਹਾਂਜੀ- ਹਾਂਜੀ। ਹਾਂਜੀ, ਕੋਸ਼ਿਸ਼ ਕਰ ਲੈਂਦੇ ਹਾਂ। ਅਸੀਂ ਵੀ। ਫ੍ਰਰੀ ਟਾਈਮ ਵਿੱਚ, ਜਦੋਂ ਕੁਛ ਲੱਗੇ ਤੇ।
ਹਾਂ- ਹਾਂ, ਹਾਂ। ਤੇ ਹੋਰ?
ਤੁਸੀਂ ਦੱਸੋ? ਆਵਾਂਗੇ- ਆਵਾਂਗੇ, ਜ਼ਰੂਰ। ਕਿੱਥੇ ਲਿਆ ਤੁਸੀਂ ਘਰ ਆਪਣਾ ਨਵਾਂ?
ਅਸੀਂ ਜਿੱਥੇ ਪਹਿਲੇ, ਰਹਿ, ਰਹਿ ਰਹੇ ਸੀ, ਨਾ। ਥੋੜਾ ਹੀ ਦੂਰ ਹੈ। ਉੱਥੋਂ ਨਾ।
ਅੱਛਾ- ਅੱਛਾ, ਠੀਕ ਏ, ਠੀਕ ਏ। ਅਸੀਂ ਆਵਾਂਗੇ ਨਾ ਫੇਰ ਦੱਸਣਾ ਸਾਨੂੰ, ਹਨਾ। ਅਸੀ ਆਨ ਦਾ, ਸੋਚ ਵੀ ਰਹੇ ਤੁਹਾਡੇ ਘਰ। ਪਾਪਾ ਕਹਿ ਰਹੇ ਸੀ। ਆਵਾਂਗੇ, ਬਈ ਮਿਲ ਕੇ ਆਵਾਂਗੇ ਉਹਨਾਂ ਨੂੰ।
ਮੈਂ
ਅੱਛਾ।
ਨਹੀਂ ਜਾਵਾਂਗਾ, ਕੋਈ ਗੱਲ ਨੀ, ਦੂਰ ਵੀ ਨਹੀਂ ਤੁਹਾਡਾ ਘਰ।
ਠੀਕ ਕੋਈ ਗੱਲ ਨਹੀਂ। ਤੁਸੀਂ ਮਹੂਰਤ ਕਰਾਓਗੇ ਤੇ, ਜ਼ਰੂਰ ਆਵਾਂਗੇ ਫੇਰ ਅਸੀਂ। ਉਸ ਟਾਈਮ।
ਨਹੀਂ ਮਹਰਤ ਤੋਂ, ਪਹਿਲਾਂ ਵੀ ਇੱਕ- ਅੱਧਾ, ਚੱਕਰ ਲਗਾ ਲੈਣਾ ਨਾ।
ਅੱਛਾ, ਠੀਕ ਕੋਈ ਨੀ। ਕਹਿ ਦੇਣਾ ਪਾਪਾ ਨੂੰ, ਆ ਜਾਂਗੇ ਅਸੀਂ।
ਹਾਂ, ਨਹੀਂ ਮੈਂ ਕਰਾਂਗਾ, ਤੁਹਾਡੇ ਪਾਪਾ ਨਾਲ, ਗੱਲ ਕਰਾਂਗਾ।
ਹਾਂਜੀ।
ਹਾਂ ਤੇ, ਇੱਕ ਤੁ, ਹਾਂਜੀ। ਤੁਸੀਂ ਬੋਲੋ, ਕੀ ਕਹਿ ਰਹੇ ਹੋ।
ਤੁਸੀਂ ਮਤਲਬ, ਆਪਣੇ ਆਪ ਹੀ ਬਣਾਇਆ ਜਾਂ। ਫੇਰ ਕੁਛ, ਉਹ ਕਰਕੇ ਮਤਲਬ। ਕਿਵੇਂ ਬਣਾਇਆ, ਕਿੰਨਾ ਬਣਾਇਆ ਵੱਡਾ, ਮਤਲਬ ਘਰ ਬਣਾਇਆ।
ਘਰ! ਹਾ ਪੁਰਾ, ਕੋਠੀ ਟਾਈਪ ਬਣਾਇਆ। ਤੇ, ਅ ਹਾਂ। ਰੂਮ ਤਾਂ ਦੋ ਹੀ, ਬਣਾਏ ਨੇ। ਬਹੁਤ ਵੱਡੇ- ਵੱਡੇ, ਰੂਮ ਨੇ। ਤੇ ਲੋਬੀ ਵੀ ਹੈ, ਬਹੁਤ ਵਧੀਆ, ਬਹੁਤ ਵੱਡੀ ਹੋ।
ਚਲੋ ਵਧੀਆ। ਅਸੀਂ ਵੀ ਸੋਚ ਰਹੇ ਹਾਂ ਨਾ। ਘਰ ਬਣਾਉਣ ਦਾ, ਨਵਾਂ ਤੇ। ਤਾਂ ਕਰਕੇ ਹਾਂਜੀ। ਹੈਲੋ ਹਾਂਜੀ, ਹਾਂਜੀ।
ਆ ਰਹੀ ਆਵਾਜ਼
ਹਾਂਜੀ, ਹਾਂਜੀ ਆ ਰਹੀ ਹੈ ਬੋਲੋ ਤੁਸੀਂ
ਹੈਲੋ। ਆਹ ਵਿੱਚ, ਵਿੱਚ ਆਵਾਜ਼ ਕੱਟ ਗਈ ਸੀ। ਹਾਂ ਆਵਾਜ਼ ਕੱਟ ਗਈ ਸੀ। ਨੈਟਵਰਕ ਹਾਂ ਉਹ, ਥੋੜਾ ਬਰਸਾਤੀ, ਮੌਸਮ ਹੈ ਨਾ। ਤੇ ਮੈਨੂੰ ਲੱਗ ਰਿਹਾ। ਨੈਟ ਹਾਂ, ਹਾਂ ਇਧਰ ਵੀ ਆ ਰਹੀ ਹੈ, ਬਰਸਾਤ।
ਅੱਛਾ। ਹਾਂਜੀ, ਥੋੜੀ ਬਹੁਤ ਆ ਰਹੀ ਹੈ।
ਠੀਕ- ਠੀਕ, ਆ।
ਮੌਸਮ ਥੋੜਾ, ਐਵੇਂ ਜਿਹਾ, ਸਹੀ ਹੋਇਆ ਆ।
ਹਾਂ। ਨਹੀਂ- ਨਹੀਂ, ਇਹ ਤੇ ਹੁਣ। ਇਹ ਨਾ ਗਲੋਬਲ ਵਾਰਮਿੰਗ, ਵੱਧ ਰਹੀ ਹੈ। ਤੇ ਉਹਦੇ ਚੱਕਰ ਵਿੱਚ, ਬਰਸਾਤ ਵੀ ਵੇਖ ਹਾ ਜਲਦੀ, ਚਾਲੂ ਹੋ ਜਾਣ ਗਿਆਂ ਬਰਸਾਤਾਂ।
ਹਾਂਜੀ ਉਹ ਤੇ ਫੇਿਰ ਗਰਮੀ ਵੀ ਬਹੁਤ ਏ ਹੁ
ਹਾਂ।
ਹੋਣੀ ਚਾਹੀਦੀ ਹੈ ਬਰਸਾਤ ਤੇ ਜਲਦੀ ਹੋਣੀ ਚਾਹੀਦੀ ਹੈ ਨਾ ਕੌਣ ਨਹੀਂ ਹਾਲੇ ਤੱਕ ਤੇ ਨਹੀਂ ਆਇਆ। ਮੈਂ ਕਹਿ ਤੇ ਰਹੀ ਆ ਉਸ ਟਾਈਮ ਜਦੋਂ ਤੁਹਾਡਾ ਫੋਨ ਆਇਆ ਸੀ ਉਸ ਟਾਈਮ ਗਿਆ ਸੀ ਉਹ
ਹਮ ਅੱਛਾ ਫੇਿਰ ਮੈਨੂੰ ਦੱਸੋ? ਮੈਂ ਆਪਣੇ ਬੇਟੇ ਨੂੰ ਕੋਰਸ ਕਰਾਉਣਾ ਕੋਈ ਕਿਹੜਾ ਕਰਾਵਾਂ
ਅ ਕੋਰਸ ਤੁਸੀਂ ਉਹਦੇ ਇੰਟਰਸਟ ਦੇ ਅਕੋਰਡਿੰਗ ਦੇਖੋ ਨਾ ਜੋ ਉਹਦਾ ਇੰਟਰਸਟ ਹੋਏ ਜਿਸ ਚੀਜ਼ ਵਿੱਚ ਉਓਹੀ ਕਰਾਓ ਉਹਨੂੰ
ਅੱਛਾ।
ਕਿਉਂਕਿ ਫੇਿਰ ਉਹ ਤੇ ਬਰਡਨ ਹੀ ਪੈ ਜਾਵੇਗਾ ਉਹਦੇ ਉੱਤੇ ਅਗਰ ਨਹੀਂ ਹੋਏਗਾ। ਉਹਦਾ ਇੰਟਰਸਟ ਤੇ ਉਹਨੂੰ ਕਰਨਾ ਹੀ ਪਏਗਾ ਫਿਰ ਤੁਸੀਂ ਜੋ ਕਹੋਗੇ ਤੇ ਜੋ ੳਹਦਾ ਇੰਟਰਸਟ
ਨਹੀਂ ਉਹਨੇ ਨਹੀਂ, ਨਹੀਂ ਉਹਨੇ ਉਹਨੇ ਤਾਂ ਮੈਨੂੰ ਕੀ ਆਖਿਆ ਬਾਈ ਜੋ ਤੁਸੀਂ ਜੋ ਕਹੋਗੇ ਨਾ ਮੈਂ ਉਹੀ ਕਰ ਲਾਂਗਾ ਹੁਣ ਫੇਿਰ ਮੈਨੂੰ ਤਾਂ ਪਤਾ ਨੀ ਹੈਨਾ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛ ਲੈਂਦਾ ਤੁਸੀਂ ਇਨਾ ਵੱਡਾ ਕੋਰਸ ਕਰ ਰਹੇ ਹੋ
ਅੱਛਾ। ਤੇ ਮਤਲਬ ਅਕੈਡਮਿਕਲੀ ਜਾਣਾ ਹੈ ਮਤਲਬ ਉਹਦੇ ਚ ਜਾਂ ਕੁਛ ਹੋਰ ਵੀ ਕਰਨਾ ਹੈ ਮਤਲਬ ਕਿ ਜੋਬ ਵੀ ਕਰਨੀ ਹੈ ਜਾਂ
ਨਹੀਂ ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਇਹ ਫੇਿਰ ਤੁਹਾਡੀ ਮੈਂ ਉਹਦੇ ਨਾਲ ਹੀ ਗੱਲ ਕਰਾਵਾਂਗਾ।
ਹਾਂਜੀ ਵੈਸੇ ਤਾਂ ਕੋਰਸ ਬਥੇਰੇ ਨੇ ਇੰਟਰਸਟ ਦੇ ਅਕੋਰਡਿੰਗ ਹੁੰਦਾ ਸਭ ਹਾਂਜੀ ਮਤਲਬ ਉਹਦਾ ਕੰਪਿਊਟਰ ਵਿੱਚ ਇੰਟਰਸਟ ਸੀ ਜਾਂ ਫਿਰ ਬਿਜਨਸ ਵਗੈਰਾ ਇੰਟਰਸਟ ਉਹਨਾਂ ਦੇ ਅਲੱਗ, ਅਲੱਗ ਕੋਰਸ ਹੁੰਦੇ ਨੇ ਨਾ ਤਾਂ ਕਰਕੇ
ਤੇ ਹੋਰ ਤੁਹਾਡੇ ਆਪਣਾ ਤੇ ਤੁਹਾਡੇ ਭੂਆ ਜੀ ਵੀ ਹੈ ਨੇ ਕਿੰਨੇ ਨੇ ਭੂਆ ਜੀ ਤੁਹਾਡੇ
ਹਾਂਜੀ ਹੈਗੇ ਨੇ ਸਾਡੇ ਦੋ ਭੂਆ ਜੀ ਨੇ
ਦੋ ਨੇ ਉਹਨਾਂ ਦੇ ਬ ਬੱਚੇ ਕਿੰਨੇ ਕਿੰਨੇ ਨੇ
ਹੈਗੇ ਨੇ ਉਹਨਾਂ ਦੇ ਵੀ ਅਹ ਤਿੰਨ ਤਿੰਨ ਬੱਚੇ ਹੈਗੇ ਨੇ ਹਾਂਜੀ ਦੋਨਾਂ ਦੇ
ਅੱਛਾ ਠੀਕ ਤੁਹਾਡੇ ਭਰਾ ਨੇ ਕਦੀ ਦੱਸਿਆ ਨੀ ਮੈਨੂੰ
ਅੱਛਾ ਉਹ ਗੱਲ ਨਹੀਂ ਹੋਈ ਹੋਣੀ ਨਾ ਇਸ ਇਸ ਟੋਪਿਕ ਤੇ ਕਦੀ
ਹੋ ਉਹਨੇ ਹਾਂ ਤੇ ਜਾਂਦੇ ਆਉਦੇ
ਹਾਂਜੀ ਆਉਂਦੇ ਜਾਂਦੇ ਹਾਂ ਲੋਕਲ ਹੀ ਆ ਨਾ ਇਸ ਲਈ ਫਿਰ ਆਣਾ ਜਾਂਦਾ ਰਹਿੰਦਾ ਹਾਂਜੀ, ਆਣਾ ਜਾਣਾ ਰਹਿੰਦਾ ਹੈ ਉਹ ਦੂਰ ਦਾ ਹੋਏ ਫਿਰ
ਕੰਮ ਕਰਦੇ ਨੇ,
ਆਥ ਅਠਿਆਰਾਂ ਕੰਮ ਹੀ ਕਰਦੇ ਨੇ ਜਿਹੜਾ ਮਤਲਬ, ਭਾਂਡਿਆਂ ਵਗੈਰਾ ਦਾ ਹਾਂਜੀ, ਹਾਂਜੀ ਆਪਣਾ ਬਿਜਨਸ ਹੈ ਉਹਨਾਂ ਦਾ ਆਪ ਹੀ ਕੰਮ ਕਰਕੇ। ਕ ਹੀ ਵੇਚਦੇ ਨੇ
ਠੀਕ ਹੈ ਠੀਕ ਹੈ ਹਾਂ ਉਹੀ ਆਪਣਾ ਸੈਲਫ
ਹਾਂਜੀ, ਹਾਂਜੀ ਹਾਂਜੀ ਉਹੀ
ਵਧੀਆ ਕੰਮ
ਹਾਂਜੀ ਬਸ ਆਪਣਾ ਹੀ ਰਹਿੰਦਾ ਨਾ ਫਿਰ ਮਤਲਬ ਇਹ ਨੀ ਰਹਿੰਦਾ ਕਿਸੇ ਤੇ ਡਿਪੈਂਡ ਨਹੀਂ ਰਹਿੰਦਾ ਬੰਦਾ ਆਪਣੇ ਆਪ ਜਿਵੇਂ ਜੋ ਕਰਨਾ ਜਿਸ ਟਾਈਮ ਕਰਨਾ
ਏ ਬੱਚੇ ਕਿੰਨੇ ਕਿੰਨੇ ਪੜ੍ਹੇ ਜੇ
ਉਹਨਾਂ ਦੇ ਬੱਚੇ ਅਹ ਜ਼ਿਆਦਾ ਨੀ ਮਤਲਬ ਕੁੜੀਆਂ ਦੇ ਤੇ ਵਿਆਹ ਹੋ ਗਏ ਨੇ ਤੇ ਮੁੰਡਾ ਪੜ ਰਿਹਾ ਹਜੇ
ਅੱਛਾ ਅੱਛਾ ਹਨ ਨਾ ਤੇ ਕੋਈ ਨਹੀਂ ਉਹ ਫੇਰ ਤੁਹਾਡਾ ਬ੍ਰਦਰ ਆਏਗਾ ਨਾ ਤੇ, ਹਾਂ ਗੱਲ ਜ਼ਰੂਰ ਕਰਾਉਣਾ, ਕਹਿਣਾ ਬਈ ਫੋਨ ਆਇਆ ਸੀ ਅੰਕਲ ਦਾ
ਠੀਕ ਹੈ, ਕੋਈ ਗੱਲ ਨੀ ਕਰਾਾਂਗੇ ਹਾਂਜੀ।
ਕੀ, ਬੜਾ ਮਤਲਬ ਜਰੂਰੀ ਗੱਲ ਸੀ, ਤੇ ਕੋਈ ਨੀ ਠੀਕ ਹੈ ਜੀ ਫੇਰ ਹਨਾ ਸਤਿ ਸ੍ਰੀ ਅਕਾਲ,
ਓਕੇ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।